ਸਤਿ ਸ਼੍ਰੀ ਵਧੀਆ। ਤੁਸੀਂ ਦੱਸੋ?
ਹੈਲੋ
ਹਾਂਜੀ, ਮੈਂ ਕਿਹਾ ਹੋਰ ਕੀ ਕਰ ਰਹੇ ਸੀ।
ਬਸ ਵਵੇਲੇ ਬੈਠੇ ਸੀ।
ਵੇਲੇ ਬੈਠਣਾ, ਕੀ ਕਰਨਾ?
ਅੱਜ ਕਿਵੇਂ ਯਾਦ ਕਰ ਲਿਆ।
ਬਸ ਕਰ ਲਿਆ, ਮੈਂ ਕਿਹਾ ਚਲੋ ਕਾਲ ਕਰਦੇ ਆ।
ਵਧੀਆ ਕੀਤਾ ਚਲੋ।
ਹਾਂਜੀ, ਵੇਲੇ ਬੈਠੇ ਸੀ। ਮੈਂ ਕਿਹਾ ਚਲੋ ਭਰਾ ਨੂੰ ਕੋਲ ਕਰਲੀਏ।
ਹਾਂ ਵਧੀਆ ਕੀਤਾ। ਜਦੋਂ ਟੈਮ ਪਾਸ ਵੀ ਹੋ ਜਾਂਦਾ, ਮਨ ਵੀ ਲੱਗ ਜਾਂਦਾ।
ਹਾਂਜੀ ਉਹ ਤਾਂ ਹੈ ਹੀ, ਵੇਲੇ ਬੈਠੇ ਗਰਮੀ ਚ ਸੋ ਜੋ, ਫੇਰ ਉਹੀ ਗੱਲ ਐਨਾਂ ਫੇਰ ਠਣ ਦਾ ਮੇਰਾ ਜੀਅ ਨਹੀਂ ਕਰਦਾ।
ਫਿਰ ਨਾਂ ਆਲਸ ਆਂਦਾ, ਹਾਂ ਇੱਕ ਵਾਰ ਜੇ ਸੋਜੇ ਫੇਰ ਨਾਂ ਆਲਸ ਆਂਦਾ ਉਠਦੇ ਆ ਨੀਂ ਮਨ ਕਰ ਰੋਜ ਉਠਣਦਾਂ
ਹਂ
ਹੋਰ ਰੋਟੀ-ਰਾਟੀ ਖਾ ਲਿੱਤੀ।
ਹਾਂਜੀ, ਖਵਾਤੀ ਸੀ। ਤੁਸੀਂ ਖਾਲੀ?
ਹਾਂਜੀ ਖਾਲੀ।
ਹੋਰ ਘਰ ਸਭ ਵਧੀਆ।
ਹਾਂਜੀ ਗਰਮੀ ਕਿੱਦਾਂ ਹੋਈ ਆ ਉੱਥੇ?
ਗਰਮੀ ਤੇ ਹੋ ਰਹੀ ਐ, ਬਹੁਤ ਜ਼ਿਆਦਾ ਹੋ ਰਹੀ ਹੈ ਗਰਮੀ ਤੇ।
ਗਦਮੀ ਨੇ ਤੋਂ ਹ ਚ ਚੱਕਿਆ ਹੈ
ਹਾਂ ਕਮਰੇ ਪੂਰੇ ਤੱਪ ਰਹੇ ਨੇਂ ਪੂਰੇ।
ਹਂ। ਬਸ ਜਿਵੇਂ ਜਿਹਦੇ ਚ ਏਸੀ ਚੱਲ ਰਹਾ ਜਾਂ ਕੂਲਰ ਚੱਲ ਰਹਾ ਨਾਂ ਉਹੀ ਕਮਰਾ ਥੋੜਾ ਜ ਕੂਲ ਜਿਹਾ ਲੱਗਦਾ ਐ। ਬਾਕੀ ਤਾਂ ਦੂਸਰੇ ਕਮਰੇ ਚ ਆਓ ਜਿਵੇਂ ਲੋਭੀ ਚ ਆਓ ਤਾਂ ਤਾਂ ਆਗ ਬਲ ਰਹੀ ਆ ਉੱਥੇ।
ਪੂਰੀ ਓਵਨ ਲੱਗ ਰਿਆ ਪੂਰਾ ਓਵਨ ਚ ਬਹਿ ਗਿਆ ਸ ਜਾ ਕੇ।
ਬਾਹਰ ਤੇ ਜਾਣ ਸਮਝ ਹੀ ਨੀ ਕਰਦਾ। ਮੇਰੇ ਘਰ ਦੇ ਕਦੇ ਕਹਿੰਦੇ ਆ ਨਾਂ ਕਿ ਇਹ ਲਿਆ ਮੈਂ ਕਿਹਾ ਦੁਪਹਿਰ ਚ ਨਾਂ ਮੈਨੂੰ ਕੁਛ ਵੀ ਕਹੋ ਲਾਣ ਨੂੰ।
ਸ਼ਮੀ ਕਢਨਾ।
ਆ ਮੈਨੂੰ ਕੱਢ ਲੈਣਾ ਨਾ ਜਿਨ੍ਹਾਂ ਬਾਰ ਕੱਢਣਾ, ਦੁਪਹਿਰ ਤਾਂ ਨੀਂ ਮੈਂ ਜਾਂਦੀ।
ਜਾਆ ਵੀ ਨੀਂ ਜਾਂਦਾ ਨਾਂ ਦੁੱਪ
ਹਾਂਜੀ, ਹਾਂਜੀ।
ਉਤੋਂ ਟੈਨਿੰਗ ਹੋ ਜਾਂਦੀ ਫੇਸ ਤੇ।
ਤੇ ਫੇਸ ਤੇ ਟੈਨਿੰਗ ਤਾਂ ਕੋਈ ਗੱਲ ਨੀਂ, ਉਹ ਬਸ ਅ ਤੇ ਚੁੰਨੀ ਰੱਖ ਲੈਂਣੀ ਆਂ ਸਿਰ ਤੇ।
ਚੁੰਨੀ ਵੀ ਕਿੰਨਾ ਕੁ ਰੋਕ ਲਉਗੀ।
ਰੁਕ ਤਾਂ ਮਿਲੂਗੀ ਪਰ ਇਹ ਹੈ ਕਿ ਚਲੋ ਫੇਸ ਤੇ ਨਈਂ ਪੈਂਦੀ ਥੋੜ੍ਹੀ। ਬਟ ਬ ਜਾਆ ਨਹੀਂ ਜਾਂਦਾ ਇੰਨੀ ਗਰਮੀ ਚ, ਸਰੀਰ ਚ ਵੀ ਤੇ ਲੱਗਦੀ ਐ।
ਉਹੀ ਤੇ
ਹਾਂਜੀ-ਹਾਂਜੀ। ਜੋ ਕੱਟ ਜੂ ਕਿ ਜਾਂ ਜਿੱਥੇ ਅ ਜੂਨ ਕੱਟ ਗਿਆ ਉੱਥੇ ਜੁਲਾਈ, ਅਗਸਤ ਵੀ ਹੋਰ ਕੱਟਜੂਗੀ ਕਿਉਂਕਿ ਸਪਤੰਬਰ 'ਚ ਤਾਂ ਥੋੜਾ ਮੌਸਮ ਢਿੱਲਾ ਹੋਈ ਜਾਂਦਾ ਹੈ ਹਾਂਜੀ, ਹਾਂਜੀ-ਹਾਂਜੀ।
ਫਿਰ ਉਹਦੇ ਬਾਅਦ ਅਕਤੂਬਰ 'ਚ ਆਂਦਾ ਜਿਹੜੇ ਫੂਲ- ਫੂਲ ਚੜ੍ਹਦੇ ਆਂ। ਫੂ ਫਲਾਉਦੇ ਨੂੰ ਸੋਹਣੇ-ਸੋਹਣੇ।
ਅਕਤੂਬਰ 'ਚ ਥੋੜਾ ਹੋ ਜਾਂ ਕਿਉਂਕਿ ਨਾ ਅਕਤੂਬਰ ਚ ਦੀਵਾਲੀ ਵੀ ਹੋ ਜਾਂਦੀ ਐ। ਇੰਨੇ ਤਿਉਹਾਰ ਆਈ ਜਾਂਦੇ ਆ ਅਕਤੂਬਰ 'ਚ ਨਾ। ਇਸ ਕਰਕੇ ਫਿਰ।
ਸਿੱਖਾਂ ਦੇ ਵੀ ਹੁੰਦੇ ਨੇ, ਦੀਵਾਲੀ ਵੀ ਹੁੰਦੀ ਨੇ ਬਹੁਤ-ਬਹੁਤ ਤਿਉਹਾਰ ਹੁੰਦੇ ਨੇ।
ਉਹੀ ਤਾਂ ਕਹਿ ਰਹੀ ਹ ਨਾ ਮ ਅਕਤੂਬਰ ਔਰ ਨਵੰਬਰ ਤੋਂ ਅਹ ਉਸਦਾ ਹੀ ਤਿਉਹਾਰ ਐ। ਤੇਹਾਰੋ ਦਾ ਈ ਅਹ ਦਿਨ ਨੇ। ਮਤਲਬ ਕਿ ਮਹੀਨੇ ਹੀ ਨੇ, ਹੈਜੀ ਮਹੀਨੇ ਹੀ ਨੇ। ਹੂੰ, ਬਹੁਤ-ਬਹੁਤ
ਹੋਰ ਦੱਸੋ, ਘੁੰਮਣ-ਘੁੰਮਣ ਨਿ ਗਏ ਕਿਥੇ?
ਨਹੀਂ ਬਸ। ਜਾਂਦੇ, ਉਹ ਮਨ ਹੀ ਨੀ ਕਰਦੇ ਸਾਡੇ ਘਰਦੇ ਦਾ ਕਰਦੇ ਆ ਕਿ ਘੁੰਮਣ ਚਲੇ- ਘੁੰਮਣ ਚਲੇ ਅਸੀਂ ਵੀ ਕਹਿੰਦੇ ਹਾਂ ਚਲੋ। ਫਿਰ ਪਲੈਨ ਵੀ ਬਣਾ ਲੈਂਦੇ ਫਿਰ ਕੈਂਸਲ ਕਰ ਦੇਨੇਆ, ਫਿਰ ਮੈਂ ਕਿਹਾ ਤੁਸੀਂ ਹੁਣ ਪਲੈਨ ਨਾ ਬਣਾਓ ਤੁਸੀਂ ਕੈਂਸਲ ਹੀ ਕਰਨਾ ਮੈਨੂੰ ਪਤਾ ਹੈ।
ਤੁਹਾਨੂੰ ਪਹਿਲਾਂ ਹੀ ਪਤਾ ਕੈਂਸਲ ਹੀ ਕਰਨਾ ਮੈਂ ਹਾਂ ਨੀ ਕਰਦੀ।
ਤਿੰਨ ਪ੍ਰੋਗਰਾਮ ਸਾਡੇ ਘਰਦਿਆਂ ਨੇ ਬਣਾ ਲਿੱਤੇ ਤਿੰਨੋ ਪ੍ਰੋਗਰਾਮ ਇਹਨੇ ਕੈਂਸਲ ਕਰਦੇ। ਹੁਣ ਜਦੋਂ ਇਹ ਕਿਤੇ ਘੁੰਮਣ ਦੀ ਗੱਲ ਕਰਦੇ ਆ ਨਾ ਮੈਂ ਇਹਨਾਂ ਦੀ ਤਰਫ ਦੇਖਦੀ ਹਾਂ। ਤ ਮੈਨੂੰ ਪੁੱਛਦੇ ਤੂੰ ਕੀ ਸਾਡੀ ਤਰਫ਼ ਦੇਖ ਰਹੀ ਤੂੰ ਨੀ ਜਾਣਾ, ਮੈਂ ਕਿਹਾ ਮੈਨੂੰ ਪਤਾ ਹੈ ਤੁਸੀਂ ਜਾਣ ਦਾ ਪ੍ਰੋਗਰਾਮ ਬਣਾਓ ਤੁਸੀਂ ਕੈਂਸਲ ਕਰਨਾ ਹੈ ਹਾਂਜੀ, ਹੋਰ ਜ ਇਸ ਲਈ ਮੈਂ ਚਿਲ ਬੈਠੀ ਆ ਮੈਂ ਕਿਹਾ ਮੈਨੂੰ ਪਤਾ ਤੁਸੀਂ ਕਰਲਓ ਗੱਲ ਜਿੰਨੀ ਕਰਨੀ ਤੁਸੀ ਵੇਰ ਚੀਲ ਉਹ ਕਰਨਾ ਹੈ, ਕੈਂਸਿਲ ਹੀ ਕਰਨਾ।
ਉਮੀਦ ਨੀਂ ਰੱਖਣੀ ਚਾਹੀਦੀ।
ਫਿਰ ਮੈਂ ਇਹਨਾਂ ਨੂੰ ਕਹਿ ਦਿੰਦੀ ਹਾਂ ਜ਼ਿੱਦ ਕਰਦੀ ਆ ਫਿਰ ਇਹ ਕਹਿੰਦੇ ਆ ਇੰਨੀ ਗਰਮੀ 'ਚ ਤੂੰ ਜਿੱਦ ਕਰਦੀ ਹੈ ਫਿਰ। ਕੋਈ ਬਿਮਾਰ ਹੋ ਗਿਆ ਫਿਰ। ਮੈਂ ਕਿਹਾ ਚਲੋ ਤੁਸੀਂ, ਬਣਾਓ ਤੁਸੀਂ, ਆਪੇ ਕੈਂਸਲ ਕਰ ਦਿਓ ਮੇਰੇ ਸਿਰ ਨਾ ਪਾਓ। ਹ,
ਹਾਂ, ਫਿਰ ਬਾਅਦ 'ਚ ਮੈਨੂੰ ਤਾਂ ਮੈਨੂੰ ਕਹੋਗੇ ਫਿਰ।
ਫਿਰ ਮੇਰੇ ਪਾਪਾ, ਮੇਰੇ ਪਾਪਾ ਨੇ ਕਿਹਾ ਕਿ ਚਲੋ ਕੋਈ ਗੱਲ ਨਹੀਂ। ਨਵੰਬਰ ਚ ਦੇਖਾਂਗੇ, ਮੈਂ ਕਿਹਾ ਉਹ ਵੀ ਦੇਖ ਲਾਂਗੇ, ਤੁਸੀਂ ਕਿੰਨਾ ਕੁ ਜਾਓਗੇ ਜਾਂ ਕੈਂਸਲ ਕਰੋਗੇ।
ਹਾਂ। ਫਿਰ ਕਿੱਥੇ ਜਾਂਦਾ ਪਲੈਨ ਹੈਗਾ।
ਮੈ ਨੂੰ ਦੇਖਦੇ ਆ ਕਹਿੰਦੇ ਕਦੋਂ ਕਹਿੰ ਕਦੀ ਕਹਿੰਦੇ ਆ ਅੰਮ੍ਰਿਤਸਰ ਚਲੇਗੇ ਕਦੀ ਕਹਿੰਦੇ ਆ ਵੈਸ਼ਨੋ ਸੁੰਦਰ ਬਾਰ ਚਲੇ ਕਦੀ ਕਹਿੰਦੇ ਖੱਟੂ ਸ਼ਾਮ ਚਲੇਗੇ ਇਹਨਾਂ ਦਾ ਡਿਸ਼।
ਉਹੀ ਤੇ।
ਹੁਣ ਕਹਿ ਰਹੇ ਸੀ ਹੈ ਹਰਿਦੁਆਰ। ਚਲਗੇ, ਰਿਸ਼ਕੇਸ਼ ਚਲਗੇ ਉਹ ਵੀ ਨੀ ਹਲੇੇ ਤੱਕ ਨਹੀਂ ਗਏ‌। ਸਾਡੇ ਵੈਸੇ। ਵੈਸ਼ਨੂੰ ਦਰਬਾਰ ਜਾਣ ਦਾ ਪਲਾਨ ਤਿੰਨ, ਚਾਰ ਸਾਲ ਤੋਂ ਬਣ ਰਿਹਾ ਪਤਾ। ਅਹ ਤੇ ਪਾਪਾ ਤੋਂ ਮੰਨ ਜਾਂਦੇ ਨੇ। ਫਿਰ ਮੰਮੀ ਕਹਿੰਦੀ ਹੈ ਨਹੀਂ ਤਿਉਹਾਰ ਐ। ਇੱਥੇ ਜਾਣਾ, ਉੱਥੇ ਜਾਣਾ, ਕੋਈ ਘਰ ਆ ਜਾਂਦਾ ਸਾਡੇ ਪਾਪਾ ਕਹਿੰਦੇ ਤੂੰ ਸਾਰੀ ਉਮਰ ਐਹੀ। ਤਿਉਹਾਰ ਕਰਦੀ ਰਹੀ, ਬਸ ਕਿਤੇ ਘੁੰਮਣ ਨਾ ਜਾਈ।
ਘੁਮਣਾ ਫਿਰਨਾ ਵੀ ਜ਼ਰੂਰੀ ਏ।
ਹਾਂਜੀ।
ਲਾਈਫ ਸ ਮਤਲਬ ਘੁੰਮਣਾ- ਫਿਰਨਾ ਵੀ ਜ਼ਰੂਰੀ ਹੈ, ਲਾਈਫ ਇੱਕ
ਔਹਿਤਾ ਮੈਂ ਘਰਦਿਆਂ ਨੂੰ ਕਹਿੰਦੀ ਹਾਂ ਮੈਂ ਕਿੰਨਾ ਕੁ ਕੰਮ ਕਰੋਗੇ, ਕਿੰਨਾ ਕੁ ਰਿਸ਼ਤੇਦਾਰੀ ਨਿਭਾਓਗੇ ਤੁਸੀਂ- ਤੁਸੀਂ ਘੁੰਮ ਤਾਂ ਆਔ ਕਿੱਥੇ ਜਾ ਕੇ ਸਹੀ ਗੱਲ ਏ। ਸਾਡੇ ਘਰ ਦੇ ਤਾਂ ਬੜੇ ਕਰਦੇ ਨੇ।
ਹਾਂ, ਮਾਂ-ਬਾਪ ਦੇ ਬੱਚੇ ਦਾ ਇੱਕ-ਇੱਕ ਅੱਧ ਦਾ ਦੋਸਤ ਹੋ ਗਿਆ ਇਹ ਕੰਮ ਹੁੰਦੇ। ਜਾਇ ਬੇਗੈਰ ਕੋ ਕੰਮ ਨਹੀਂ ਹੁੰਨਂਦਾ।
ਰਿਸ਼ਤੇਦਾਰ ਨਾ ਬਸ-ਬਤ ਬੋਲਦੇ ਨੇ- ਬੋਲਦੇ ਨੇ, ਬਸ ਇਹਨਾਂ ਨੂੰ ਗੁਲਵਾ ਲਓ ਜਿੰਨਾ ਮਰਜ਼ੀ, ਮੈਂ ਤਾਂ ਸੁਣਾ ਦਿੰਦੀ ਆ ਆਪਣੇ ਰਿਸ਼ਤੇਦਾਰਾਂ ਨੂੰ ਫ਼ਿਰ ਕਹਿੰਦੇ ਆ ਛੋਟੀ ਆ, ਮੇਰੇ ਪਾਪਾ ਕਹਿੰਦੇ ਕੋਈ ਗੱਲ ਨੀ ਛੋਟੀ ਆ ਤਾਈ ਤਾਂ ਬੋਲਦੀ ਏ।
ਹਾਂ। ਉਹ ਕਹਿੰਦੇ ਉਹਨੇ ਜਿਆਦਾ ਬੋਲਦੀ ਏ।
ਹ ਬੋਲਦੀ ਕੁੜੀ ਗੱਲ ਨੀ ਮੈਂ ਕਿਹਾ। ਬੋਲਦੇ ਰਹੋ ਫੇਰ, ਐਵੇਂ ਥੋੜ੍ਹੀ ਕੋਈ ਸਾਡੇ ਮਾਂ ਪਿਓ ਨੂੰ ਗ਼ਲਤ ਕਹਿ ਦੇਗਾ ਰੱਸੀ ਚ। ਕਰਕੇ ਹੁਣ ਤਾਂ ਵੱਡੇ ਹੋ ਗਏ ਹੁਣ ਥੋੜ੍ਹੀ ਸੁਣਾਗੀ।
ਸਹੀ ਗੱਲੀ ਏ।
ਸਹੀ ਨੀ ਅਸੀਂ ਸਹੀ ਕਹਿਦੇ, ਗਲਤ ਨਹੀਂ ਅਸੀਂ ਗ਼ਲਤ ਕਹਿਨੇ ਕੋਈ ਗੱਲ ਥੋੜ੍ਹੀ ਏ ਗੱਲ।
ਜ਼ਿਆਦਾ ਸਿੱਧਾ ਵ ਨਹੀਂ ਹੋਣਾ ਚਾਹੀਦਾ ਅੱਜ ਕੱਲ੍ਹ ਜ਼ਮਾਨੇ 'ਚ।
ਸਾਡੇ ਨਾ ਮਾਂ ਪਿਓ ਬਹੁਤ ਸਿੱਧੇ ਨੇ, ਬਹੁਤ ਜ਼ਿਆਦਾ ਇਹਨਾਂ ਨੂੰ ਕੋਈ ਜਿਵੇਂ ਕਹੇਗਾ ਉਹ ਇਹ। ਮਤਲਬ ਉਹੀ ਰਸਤੇ ਚੱਲ ਪਾਏਗੇ। ਪਰ ਨਾ ਮੈਂ ਆਪਣੇ ਪਰਿਵਾਰ ਚ ਵੇਖਿਆ ਜਿਹਨਾਂ-ਜਿਹਨਾਂ ਦਾ ਮੇਰੇ ਘਰਦਿਆਂ ਨੇ ਕੀ ਹੈ ਨਾ ਉਹਨਾਂ ਨੂੰ। ਠੋਕਰ ਹੀ ਪਈ ਏ।
ਐਵੇਂ ਹੀ ਹੁੰਦੇ ਹੈ ਜ਼ਿਆਦਾ ਕਰੋ ਨਾ, ਜ਼ਿਆਦਾ ਮਿੱਠਾ ਪਾਓ ਫਿਰ ਕੀੜੇ ਲੱਗ ਜਾਂਦਾ ਮਿੱਠੇ 'ਚ।
ਵੁਹ- ਵੁਹ ਤਾਂ ਹੈ ਹੀ। ਕੋਈ ਗੱਲ ਨੀ ਮੈਂ ਕਿਹਾ ਹੁਣ ਤਾਂ ਅਸੀਂ ਵੱਡੇ ਹੋ ਗਏ ਆ ਕੋਈ ਗੱਲ ਨੀਂ।
ਹੱਦ ਤੋਂ ਜ਼ਿਆਦਾ, ਹੱਦ ਤੋਂ ਜ਼ਿਆਦਾ ਕਿਸੇ ਦਾਂ ਕਰੋ ਨਾ ਉਹਨੂੰ ਫਿਰ ਕਦਰ ਨਹੀਂ ਪੈਂਦੀ‌।
ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਕਹੀ ਸੀ। ਤੇ ਦੱਸੋ ਕੋਲਜ ਸ਼ੁਰੂ ਹੋ ਗਏ ਨੇ ਤੁਹਾਡੇ?
ਹਾਂਜੀ-ਹਾਂਜੀ, ਹੋ ਗਏ ਨੇ ਹੁਣ ਤਾਂ।
ਜਾ ਰਹੇ ਹੋ, ਤੁਸੀਂ ਕਲਾਸਿਸ ਲਗਾ ਰਹੇ ਹੋ।
ਨਹੀਂ, ਹਲੇ ਨਹੀਂ ਹਲੇ ਥੋੜੀ ਗਰਮੀ ਹੈ।
ਅੱਛਾ-ਅੱਛਾ, ਕਿ ਕਹਿੰਦੀ ਸੀ?
ਕਦ- ਕਦੇ ਜਾਂਦੇ ਹਾਂ, ਵਿੱਚ- ਵਿੱਚ।
ਆ। ਦਾ ਮੌਸਮ ਕਿਉਂਕਿ ਸਾਵਣ ਲੱਗ ਜਾਏਗਾ ਨਾ ਫੇਰ ਅਹ ਬਰਸਾਤ ਪੈਣਗੀਆਂ।
ਹਾਂ, ਤਾਂ ਹੋ ਜਾਏਗਾ ਮੌਸਮ ਬਿਲਕੁਲ ਸੈੱਟ।
ਹੂੰ। ਕਿਸੇ ਦੇ ਘਰ ਵੀ ਨਹੀਂ ਜਾ ਸਕਦੇ ਕਿਉਂਕਿ ਗਰਮੀ ਚ ਕਿਸੇ ਅਸੀਂ ਵੀ ਜਾਵਾਂਗੇ ਤੇ ਅਸੀਂ ਵੀ ਪਰੇਸ਼ਾਨ ਹੋਏਗੇ ਤਾਂ ਕਿਸੇ ਦੇ ਘਰ ਜਾਵਾਂਗੇ, ਉਹਨਾਂ ਨੇ ਵੀ ਪਰੇਸ਼ਾਨ ਕਰਨਾ। ਈਸ ਕਰਕੇ ਫਿਰ ਇੱਕ ਦਿਨ ਵਾਸਤੇ ਚਲੇ ਜਾਓ ਕੋਈ ਗੱਲ ਨੀ, ਫਿਰ ਚਿਰ ਰਹੈ
ਹਾਂ, ਦਿਹਾੜੀ ਲਾ ਕੇ, ਦਿਹਾੜੀ ਲਾਓ ਸਵੇਰੇ ਜਾਓ, ਸ਼ਾਮੀ- ਸ਼ਾਮੀ ਆ ਜਾਓ।
ਕੇ ਘੁੰਮ ਕੇ ਆ ਗੇਆ ਜਿਵੇਂ ਅਸੀ ਗਏ ਸੀ ਹਾਲੇ ਸੰਡੇ ਨੂੰ ਗਏ ਸੀ। ਸਵੇੈਰ ਨੂੰ ਗਏ ਸੀ ਸ ਏ ਸੱਤ ਵਜੇ ਤੇ ਚਾਰ ਪੰਜ ਵਜੇ ਆ ਵੀ ਗਏ ਸੀ ਘੁੰਮ ਘਮ ਕੇ, ਫੇ ਗਰਮੀ ਨੂੰ ਵੇਖ ਕੇ ਨਾ ਬਸ ਏ ਹੋਰ ਨੀ ਜਾਵਾਂਗੇ ਕੋਈ ਗੱਲ ਨੀ ਮਾ ਥਾ ਟੇਕਣਾ ਸੀ ਮੇਰੀ ਮੰਮੀ ਦਾ ਕਾਫ਼ੀ ਦਿਨ ਤੋਂ ਪਲੈਨ ਬਣ ਰਿਹਾ ਸੀ ਖੱਟ ਜਾਣ ਜਾਣ ਦਾ, ਤੇ
ਅੱਛਾ
ਮਨ ਸੀ ਮੰਮੀ ਦਾ
ਚਲੋ ਵਧੀਆ ਘੁੰਮ ਆਏ?
ਇੱਥੇ ਬਿਜਲੀ ਲਾਈਟ ਬੋਕ ਕ ਕੱਢਦੇ ਆ ਇਸ ਟਾਈਮ
ਤੁਹਾਨੂੰ ਦੋ ਪੈਂਦੀ ਏ ਗਰਮੀ ਹੁੰਦੀ ਹ ਤੋਰ ਲਟਕਟਦੇ
ਕੀ ਪ੍ਰੋਬਲਮ ਨੈ ਕੁਝ ਵੀ ਨਹੀਂ ਆਂਦਾ ਐਰ ਵੀ ਸ਼ੂ ਬੌਤ ਹਾਜੀ।
ਕਦੇ ਆਏਗੀ ਡਿਮਲੈਟ ਤੇ ਕਦੇ ਕੁਝ।
ਸਭ ਤੋਂ ਜਿਆਦਾ ਕੋ ਪ੍ਰੋਬਲਮ ਗਰਮੀ ਦੀ ਐ ਦੇਖੋ ਲਾਈਟ ਵੀ ਚਲੋ ਹੋ ਜਾਂਦੀ ਐ। ਜੇ ਗਰਮੀ ਨਾ ਹੋਏ, ਤਾਂ ਨੈਟਵਰਕ ਦੀ ਵੀ ਪ੍ਰੋਬਲਮ ਸੋਲਵ ਹੋਈ ਜਾਂਦੀਐ ਪਰ ਗਰਮੀ ਦੀ ਪ੍ਰੋਬਲਮ ਨੀ ਸੋਲਵ ਹੁੰਦੀ।
ਹਾਂ। ਗਰਮੀ ਬਰਦਾਸ਼ ਈ ਨੀ ਹੁੰਦੀ ਹੁਨ ਮਨ ਕ ਕਰਦਾ ਠੰਡਾ ਪਾਣੀ ਲੌ ਬਸ ਨਹਾ ਲੌ ਚਾਰ -ਚਾਰ ਟਾਈਮ।
ਉਦੇ ਵਿੱਚ ਵੀ ਆਲਕਸ ਆ ਜਾਂਦਾ ਏ ਕੀ ਕਰੀਏ?
ਐ ਤਾ ਹੈਗ
ਸਾਨੂੰ ਵੇਖੌਗੇ ਫਿਰ ਸਾਨੂੰ ਆੜ ਵ ਬੈਠਾਂਗੇ ਥੋੜ੍ਹੀ ਦੇਰ ਤੇ ਬਾਰ ਵੀ ਗਰਮੀ ਲੱਗਦੀ ਐ। ਏਸ ਤੋ ਵਦੀਆ ਕੁਲਰ ਚਲਾਓ ਤੇ ਗਾੜੀ ਬੈਠੋ।
ਸ਼ਾਮ ਪੰਜ ਵਜੇ ਵੀ ਹੁੰਦੀ ਐ ਦੁੱਪ
ਆਹੋ ਪੰਜ ਵਜੇ ਵੀ ਛੇ ਵਜੇ ਹੋਦੀ ਮੈਂ ਕੱਲੇ ਸਾਡੇ ਪੌਣੇ ਸੱ ਤ ਵਜੇ ਦੇਖਿਆ ਜਾ ਕੇ ਮਤਲਬ ਧੁੱਪ ਤਾਂ ਥੋੜੀ ਚਲੀ ਗਈ ਸੀ ਪਰ ਦਿਨ ਐਵੇਂ ਨਿਕਲ ਰਿਹਾ ਸੀ ਮੈ ਕਿ ਸ ਪੋਨੇ ਸ ਸੱਤ ਬੱਜ ਰਏ ਨੇ ਆ ਹੁਣ ਵੀ ਦਿਨ ਨਿਕਲ ਰਿਹਾ ਹੈ ਪੂਰਾ। ਅੱਠ ਵਜੇ ਤੱਕ ਵੀ ਐ ਰੈਂਦਾ ਹੈ ਕੀ ਰੋਸ਼ਨੀ ਥੋੜੀ- ਥੋੜੀ ਹਲਕੀ -ਹਲਕੀ ਰੈਂਦੀ ਐ। ਜਿਵੇਂ ਸਰਦੀਆਂ ਵਿੱਚ ਹੁੰਦਾ ਐ ਨਾ ਪੰਜ ਵਜੇ ਈ, ਅੰਧੇਰਾ ਪੈਣਾ ਹ ਸਰਦੀਆਂ ਚ ਇਸ ਟੈਮ
ਛੇ ਵਜੇ ਤੋਂ ਪੈਂਲਾ ਅੰਧੇਰਾ ਹੋ ਜਾਂਦਾ।
ਇਸ ਟਾਈਮ ਮਤਲਬ ਜਿਹੜਾ ਟਾਈਮ ਹੋ ਰਿਹਾ ਹੁਣ ਸਰਦੀਆ ਚ ਮਤਲ ਕੀ ਧੁੱਪ ਬਿਲਕੁਲ ਚਲੀ ਜਾਂਦੀ ਐ ਔਰ ਨੋਰਮਲ ਮੌਸਮ ਹੋ ਜਾਂਦਾ।
ਹਾਂ ਜਿਵੇਂ ਛੇ ਸੱਤ ਵੱਜ ਜਾਂਦੇ ਨੇ ਗਰਮੀਆਂ ਦੇ।
ਕੈਂਦੇ ਦਿਨ ਛੋਟੇ ਹੋ ਜਾਂਦੇ ਨੇ ਹ ਹਾਜੀ ਠੀਕ ਆ ਭਰਾ ਮੈਨੂੰ ਕੋਲ ਆ ਰਈ ਹੈ ਪੀ ਛਾ ਮੈਂ ਕਰਦੀ ਹਾਂ ਤੁਆਨੂੰ ਕੋਲ
ਓਕੇ।
ਹਾਂਜੀ ਸਛੀ ਕਾਲ।